ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਹੋਰ ਠੀਕ ਹੋ?
ਵਧੀਆ ਜੀ ਆਪ ਦੱਸੋ ਨ ਚ ਕਿੱਦਾਂ ਜੀ
ਬਸ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਲੰਚ ਸਾਡੇ ਵਾਈਫ ਜਿਹੜੇ ਨੇ ਲੰਚ ਤਿਆਰ ਕਰਦੇ ਪੈਂਦੇ ਬਸ ਵੇਟ ਕਰ ਰਹੇ ਹਾਂ। ਟਾਈਮ ਹੋ ਗਿਆ ਰੋਟੀ ਖਾਣ ਦਾ।
ਅੱਜ ਕੀ ਬਣਾਇਆ? ਨਹੀਂ ਨਹੀਂ ਅਜੇ ਤੇ ਰੱਖਿਆ ਹੈ ਰਾਜਮਾਂ ਰੱਖੇ ਨੇ
ਕਿਆ ਬਾਤ ਹੈ ਰਾਜਮਾਂ ਚੌਲ ਤੇ ਮੇਰੇ ਫੇਵਰੇਟ ਹੈਗੇ ਨੇ ਤੁਸੀਂ ਬੁਲਾਓ ਕਦੀ ਸਾਨੂੰ ਵੀ
ਜੀ ਆ ਜੋ।
ਅਸੀਂ ਤੇ ਅੱਜ ਬਣਾਏ ਨੇ ਉਹ ਆਲੂ ਮਟਰ, ਮੈਡਮ ਜੀ ਨੇ ਰੱਖੇ ਨੇ ਹਾਂਜੀ।
ਅੱਛਾ ਆਲੂ ਮਟਰ ਬਣਾਏ ਨੇ
ਹਾਂਜੀ ਬਸ ਜੋ ਮਿਲੇ ਅਸੀਂ ਛੱਕ ਲੈਂਦੇ ਹਾਂ ਲੰਗਰੲ ਏ
ਹਾਂਜੀ ਹਾਂਜੀ ਹੋਰ ਛੁੱਟੀਆਂ ਪੈ ਗਈਆਂ ਆ ਰਹੀਆਂ ਨੇ ਭੈਣਾਂ ਆ ਰਹੀਆਂ ਨੇ
ਹਾਂ ਭੈਣਾਂ ਆ ਰਹੀਆਂ ਨੇ ਵੋਟੀਆਂ ਜਾ ਰਹੀਆਂ ਨੇ ਹੋਰ ਕੀ ਐਵੇ ਵੀ ਚੱਲਦਾ ਰਹਿੰਦਾ।
ਕਦ ਆ ਰਹੀਆਂ ਨੇ ਭੈਣਾਂ ਤੁਹਾਡੀਆਂ
ਬਸ ਦੇਖੋ ਦੋ ਤਿੰਨ ਦਿਨ ਤੱਕ ਇੱਕ ਨੇ ਆਣਾ ਪਰਸੋਂ, ਇੱਕ ਨੇ ਦੋ ਤਿੰਨ ਬਾਅਦ ਆਣਾ। ਤੇ ਉਹ ਰੁਕਣਗੇ ਦੋ ਚਾਰ ਦਿਨ ਤੇ ਇੱਕ ਰੁਕੀ ਹਫ਼ਤੇ ਦੇ ਕਰੀਬ।
ਬਸ ਫੇਰ ਮਾਮੇ ਦੀ ਡਿਊਟੀ ਨਿਭਾਉਗੇ, ਘੁਮਾਣ ਫਿਰ
ਬਿਲਕੁਲ, ਮਾਮੇ ਦੇ ਕੰਮ ਇਹੀ ਹੁੰਦੇ ਨੇ ਬਸ।
ਹਾਂ, ਫਿਰ ਕਿੱਧਰ ਲੈ ਕੇ ਜਾਓਗੇ ਭੈਣਾਂ ਨੂੰ?
ਉੱਧਰ ਦੇ ਮਾਮੇ ਇੱਧਰ ਦੇ ਮਾਮੇ ਦੋਨੋ ਮਾਮਿਆਂ ਦੀ ਸੇਵਾ ਕਰਨੀਆਂ ਹੁੰਦੀਆਂ ਨੇ। ਘੁੰਮਣ ਹਲੇ ਦੇਖੋ ਲੈਣ ਤੇ ਹਾਲੇ ਕੁਛ ਆਉਣਗੇ ਤੇ ਦੇਖੋ, ਹੁਣ ਤੈ ਸੋਚਿਆ ਵੀ। ਤੇ ਉਸ ਤੋਂ ਬਾਅਦ ਜਿਵੇਂ ਕਹਿਣਗੇ ਸ਼ਿਮਲਾ ਜਾਣਾ ਜਿੱਥੇ ਕਹਿਣਗੇ ਦੇਖ ਲਾਂਗੇ, ਉਹਦੇ ਮਨੀ ਜਿਵੇਂ ਸਾਹਿਬ ਕਹਿਣਗੇ ਜਾਣ ਦਾ ਹਲੇ ਤੇ ਦੇਖੋ, ਜਿਵੇਂ ਸਮਾਂ ਨਿਕਲੇਗਾ ਹੁਣ ਅਸੀਂ ਫਿਰ ਲਿਖਾਂਗੇ ਕੋਈ ਕੰਮ ਜੇ ਹੋਏ ਤਾਂ।
ਹੂੰ, ਅਸੀਂ ਵੀ ਹੁਣ ਬੱਚਿਆਂ ਨੂੰ ਲੈ ਕੇ ਇੱਧਰ ਹੀ ਘੁੰਮਾਂਗੇ ਹਾਂ, ਅਸੀਂ ਤਾਂ ਆਪਣੇ ਇੱਧਰ ਲੋਕਲ ਹੀ ਘੁੰਮਾਂਗੇ।
ਨੋਇਡਾ ਚ ਘੁੰਮਣ ਵਾਲਾ ਕੁਛ ਖ਼ਾਸ ਹੈ ਨੀ ਵੈਸੇ,
ਬਸ ਮੋਲਜ ਵਗੈਰਾ ਹੀ ਹੈਗੇ ਨੇ ਹੋਰ ਤੇ।
ਹਾਂ, ਤੁਸੀਂ ਦਿੱਲੀ ਹੋ ਦਿੱਲੀ ਗੁੜਗਾਵ ਚਲੇ ਜਾਓ ਗੁੜਗਾਵ ਸੁਣੇ ਗੁਰਦੁਆਰਾ ਸਾਹਿਬ ਬੜਾ ਮਤਲਬ ਅੱਜ ਕੱਲ੍ਹ ਬੜਾ ਫੇਮਸ ਹੈ ਉੱਥੇ।
ਬਸ ਉਹੀ ਨਾ ਬ੍ਰਦਰ ਥੋੜੇ ਫ੍ਰਰੀ ਨਹੀਂ ਹੈਗੇ।
ਅੱਛਾ-ਅੱਛਾ, ਹਾਂ ਥੋੜ੍ਹਾ ਹੁੰਦਾ ਉਹ ਹੀ ਓ। ਉਹੀ ਤੇ ਉਹ ਫਿਰ ਵੀਕਐਂਡ ਦੇਖ ਕੇ ਆਉਂਦੇ ਹੁਣੇ, ਸ਼ਨੀ ਐਤਵਾਰ ਨੂੰ ਕੰਮ ਕਰ ਲਏ ਬੰਦੇ ਨੇ ਥੋੜਾ।
ਉਦੋਂ ਹੀ ਫੇਰ ਦੇਖਾਂਗੀ, ਜਾਂ ਤੇ ਦਿੱਲੀ ਜਾਂ ਫਿਰ ਗੁੜਗਾਉ, ਗੁੜਗਾਉ ਵੀ ਮੋਲ ਹੀ ਹੈਗੇ ਨੇ, ਦਿੱਲੀ ਹੈਗੇ ਨੇ ਗੁਰਦੁਆਰੇ ਦਰਸ਼ਨ ਗਰਮ
ਹਾਂਜੀ-ਹਾਂਜੀ।
ਹੂੰ, ਬੰਗਲਾ ਸਾਹਿਬ ਚਲੇ ਜਾਗੇ ਜਿਵੇਂ,
ਉਹ ਸਭ ਤੋਂ ਵਧੀਆ, ਬਾਕੀ ਗਰਮੀ ਚ ਹੁੰਦਾ, ਫਿਰ ਸ਼ਾਮੀ ਜਾਂਦਾ।
ਹਾਂਜੀ, ਪਹੁੰਚਾਂਗੇ ਤੇ ਸ਼ਾਮ ਨੂੰ ਹੀ ਨਿਕਲਾਂਗੇ ਦੁਪਹਿਰ ਨੂੰ ਆਪਾਂ।
ਹਾਂ, ਗਰਮੀ ਬੜੀ ਹੋਦੀ ਹੈ ਅੱਜ ਕੱਲ੍ਹ ਨਾ ਮੌਸਮ ਠੀਕ ਹੋ ਜਾਂਦਾ ਫਿਰ ਗਰਮੀ ਹੋ ਜਾਂਦੀ ਹੈ।
ਸੁਣਦੇ ਨੇ ਲੇਟ ਉੱਠਦੇ ਨੇ ਤੇ ਇੰਨੀ ਜਲਦੀ ਅਸੀਂ ਨੀ ਕਰ ਪਾਵਾਂਗੇ ਨਾ।
ਮੈਨੂੰ ਤਾਂ ਕੋ ਜ਼ਿਆ ਹੀ ਪਤਾ ਹੋਵੇ ਮੇਰੇ ਨਾਲ ਤੇ ਰੋਜ਼ ਦਾ,
ਹਾਂਜੀ, ਅੱਗੇ ਅੱਗੇ ਦੇਖਣਾ ਕਿਆ ਕਿਆ ਹੋਤਾ।
ਹੂੰ, ਹਾਲ ਦੇ ਚੋ ਛ ਛੇ ਸੱਤ ਮਹੀਨੇ ਦਾ ਬੱਚਾ ਹਲੇ ਤੇ ਜਦੋਂ ਰਾਤੀ ਸੌਦਾ ਲੇਟ ਹੈ ਜਦੋਂ ਪੈਰ ਲੱਗਏ ਜ਼ਮੀਨ ਤੇ ਫਿਰ, ਤੇ ਇਹਨੇ ਅਤੰਗ ਮਚਾਣਾ ਬੱਚਿਆਂ ਨੇ,
ਹੋਰ ਅਸੀਂ ਤੇ ਉਹਦੀ ਗਰਦਨ ਨੀ ਲੱਗੀ ਉਹਦੀ ਹਨਾ, ਹਾਂਜੀ, ਤੇ ਇਹਨੂੰ ਕੁਛ ਖਿਲਾਣਾ ਪਿਉਣਾ ਸ਼ੁਰੂ ਕੀਤਾ ਜਿਵੇਂ ਛੇ ਮਹੀਨੇ ਦੀ ਹੋ ਗੀ ਬ
ਨਹੀਂ ਡਾਕਟਰ ਨੇ ਬੋਲਿਆ ਤੇ ਸੀ ਹੱਲੇ ਕਰੇ ਹੱਲੇ ਨਾ ਇੱਕ ਵਾਰੀ ਟੈਸਟ ਹੋਣੇ ਨੇ। ਤੇ ਟੈਸਟ ਹੋ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਦਾਲ ਦਾ, ਪਾਣੀ ਦੇ ਸਕਦੇ ਹੋ ਥੋੜ੍ਹਾ-ਥੋੜ੍ਹਾ, ਤੇ ਐਵੇਂ ਕੁਛ। ਹੌਲੀ-ਹੌਲੀ ਕੋਸ਼ਿਸ਼ ਕਰਾਂਗੇ।
ਹੂੰ, ਮੈਂ ਵੀ ਆਪਣੇ ਕਾਕੇ ਨੂੰ ਏਦਾਂ ਹੀ
ਹ
ਦੇਖੋ ਛੇ ਮਹੀਨੇ ਵੈਸੇ ਨੀ ਦੇਖੋ ਨਾ ਅਸੀਂ ਵੀ ਅਸੀਂ ਦੋ ਮਹੀਨੇ ਪਿੱਛੇ ਲੈ ਕੇ ਚਲਦੇ ਬੱਚੇ ਨੂੰ ਨਾ ਹਲੇ। ਕਿਉਂਕਿ ਇਹਦੇ ਇੰਜੈਕਸ਼ਨ ਵੀ ਦੋ ਮਹੀਨੇ ਪਿੱਛੇ ਹਾਂਜੀ- ਹਾਂਜੀ। ਤੇ ਇੰਜੈਕਸ਼ਨ ਦੋ ਮਹੀਨੇ ਪਿੱਛੇ ਚੱਲਦੇ ਪਏ ਨੇ ਹੁਣ ਇੰਜੈਕਸ਼ਨ ਲੱਗੇ ਥਰਡ ਮੰਥ ਦਾ ਪਿਛਲੇ ਮਹੀਨੇ। ਤੇ ਹੁਣ ਹਾਂ ਦੋ ਮਹੀਨੇ ਬਾਅਦ ਫਿਰ ਛੇ ਮਹੀਨੇ ਦੇ ਇੰਜੈਕਸ਼ਨ ਲਵਾਵਾਂਗੇ ਫੇਰ ਉਸ ਸਾਬ ਨਾਲ ਲੈ ਕੇ।
ਤੇ ਡਾਕਟਰ ਇਸ ਤਰ੍ਹਾਂ ਕਹਿ ਰਹੇ ਨੇ ਜਿਵੇਂ ਵੀ ਤੁਸੀਂ ਲੇਟ ਲਗਵਾ ਸਕਦੇ ਹੋ ਜਿਨੂੰਕੁ ਦੇ।
ਦੇਖੋ ਦਿੱਕਤ ਤਾਂ ਨਹੀਂ ਹੈ ਨਾ ਕੰਡੀਸ਼ਨ ਹੁੰਦੀ ਨਾ ਬੱਚਾ ਅਗਰ ਉਹਦਾ ਪਿਆ ਟਾਈ, ਕਿਲੋ ਨਹੀਂ ਹੈ ਇਹਨੂੰ ਇੰਜੈਕਸ਼ਨ ਨਹੀਂ ਲੱਗੇਗਾ। ਪਹਿਲਾ ਇੰਜੈਕਸ਼ਨ ਢਾਈ ਕਿਲੋ ਦੀ ਲੱਗਦਾ ਘੱਟ ਤੋਂ ਘੱਟ ਢਾਈ ਕਿੱਲੋ ਹੋਣਾ ਚਾਹੀਦਾ ਬ
ਹੂੰ।
ਤੇ ਢਾਈ ਕਿਲੋ ਦੀ ਹੋਈ ਸੀ, ਜਾਂ ਕਿੱਥੇ ਡੇਢ ਦੋ ਮਹੀਨੇ ਦੇ ਬਾਅਦ, ਤੇ ਤਾਂ ਕਰਕੇ ਫੇਰ ਇਹਨੂੰ ਪਹਿਲਾਂ ਇੰਜੈਕਸ਼ਨ ਦੋ ਮਹੀਨੇ ਬਾਅਦ ਲੱਗਿਆ ਸੀ।
ਹਾਂਜੀ।
ਉਸ ਹਿਸਾਬ ਨਾਲ ਦੋ-ਦੋ ਮਹੀਨੇ ਬੱਚਾ ਪਿੱਛੇ ਚੱਲਦਾ ਪਿਆ।
ਪਿੱਛੇ ਹੀ ਚੱਲਦਾ, ਠੀਕ-ਠੀਕ ਐ।
ਕੱਲ ਡਾਕਟਰ ਕਹਿੰਦੇ, ਵੀ ਬੱਚਾ ਅਗਰ ਤੁਹਾਡਾ ਐਕਟਿਵ ਐ
ਹੂੰ, ਪਹਿਲੇ ਤੇ ਤੁਹਾਨੂੰ ਬੜੀ ਦਿੱਕਤ ਹੋਈ ਹੋਣੀ, ਜਿਵੇਂ ਪ੍ਰੀ ਮ
ਹੂੰ ਅ ਬੜਾ ਔਖਾ ਸੀ ਚੁੱਕਣਾ ਹੀ ਔਖਾ ਸੀ, ਮੈਂ ਤਾਂ ਡਰਦਾ ਸੀ, ਜੇ ਚੁੱਕਣਾ ਹੈਗਾ ਵਾਈਫ ਚੁੱਕਦੇ ਸੀ। ਤੇ ਉਹਨਾਂ ਨੂੰ ਥੋੜ੍ਹਾ ਤਜਰਬਾ ਸੀ, ਉਹਨਾਂ ਦੇ
ਕੋਈ ਪੇਕੇ ਪਰਿਵਾਰ ਚ ਬੱਚਾ ਛੋਟਾ ਹੋਇਆ ਸੀ, ਪ੍ਰੀ ਮਿਚੌਰ। ਤਾਂ ਉਹਨੂੰ ਥੋੜ੍ਹਾ ਤਜੁਰਬਾ ਸੀ, ਨਈ ਤੇ ਮੈਂ ਤਾਂ ਡਰਦਾ ਸੀ। ਮੈਂ ਕਹਿੰਦੇ ਮੈਂ ਕੱਪੜੇ ਪਾਵਾਂ, ਮੈਂ ਹੱਥ ਹ-ਹ-ਹ ਲੱਗਦਾ। ਡਰਦਾ ਸੀ, ਉਹਨਾਂ ਨੇ ਬੜਾ ਬਹਾਦਰੀ ਦਿਖਾਈ, ਬੱਚੇ ਨੂੰ ਪਾਲਿਆ।
ਫੇਰ ਬੱਚੇ ਦੀ ਮਾਲਿਸ਼ ਵੀ ਨੀ ਹੋ ਪਾਈ ਹੋਣੀ, ਕਿਉਂਕਿ ਕਮਜ਼ੋਰ ਸੀ ਨਾ, ਡਰ ਵੀ ਲੱਗਦਾ।
ਹਾਂ ਹੁਣ ਵੀ ਘੱਟ, ਹੁਣ ਕਰਦੇ ਥੋੜ੍ਹਾ-ਥੋੜ੍ਹਾ।
ਹਾਂਜੀ।
ਹੁਣ ਟੈਮ ਦੇ ਹਿਸਾਬ ਨਾਲ, ਬਸ ਵਧੀਆ ਜੀ। ਹੋਣ ਤੁਸੀ ਕਿਤੇ ਘੁੰਮਣ ਜਾ ਰਹੇ ਹੋ ਤੁਸੀਂ ਫੇਰ, ਕੋਈ ਬਾਹਰ ਜਾਣ ਦਾ ਪਲੈਨ ਹੈ ਕਿੱਥੇ ਹੋਰ।
ਅੱਜ-ਅੱਜ ਤੇ ਵੈਸੇ ਮੋਲ ਵਗੈਰਾ ਜਾਵਾਂਗੇ। ਬਾਕੀ ਕੱਲ ਦੇਖਾਂਗੇ, ਗੁੜਗਾਉਂ ਸਾਈਡ ਦੇਖੀਏ। ਜਾਂ ਟੈਂਪਲ ਈ ਨੀ ਹੈਗਾ, ਗੁੜਗਾਉ ਵੀ ਉੱਧਰ ਹੀ ਜਾਵਾਂਗੇ, ਬੱਚੇ ਨੂੰ ਥੋੜ੍ਹਾ ਜੰਪਿੰਗ ਵਗੈਰਾ ਕਰਾ ਦੀਏ, ਥੋੜ੍ਹਾ ਪਲੇਅ ਕਰ ਆਈਏ।
ਹੂੰ, ਔਰ ਇਹ ਜੇੜੀ ਤਾਡੀ ਭੈਣ ਐ ਇਕ ਦੋ ਓਥੋਂ ਈ ਐ, ਹੋਰ ਤਾਡੀ ਭੈਣ ਉੱਥੇ ਵੀ ਰਹਿੰਦੀ ਹੋਣੀ, ਉਹਨਾਂ ਨੇ ਆਣਾ ਹੋਣਾ ਵੀ, ਆਪਣਾ ਮੋਹਾਲੀ ਤੋਂ।
ਹਾਂਜੀ, ਉਹ ਅੱਜ ਹੀ ਆਏ ਨੇ। ਅੱਜ ਸਵੇਰੇ ਮੇਰੇ ਖਿਆਲ ਆ ਗਏ ਨੇ, ਹਾਂਜੀ ਮਤਲਬ ਬ੍ਰਦਰ ਆਏ ਸੀ, ਤੇ ਉਹ ਦੱਸ ਰਹੇ ਸੀ ਨਾ।
ਅੱਛਾ, ਹੋਰ ਸਾਰੇ ਭੈਣਾਂ ਇਕੱਠੇ ਹੋਣਾ, ਇਹ ਵੀ ਦੇਖੋ ਵ ਕੱਠੇ ਹੋਣਾ ਹੀ ਬੜੀ ਵੱਡੀ ਗੱਲ ਏ, ਕੱਠੇ ਹੋ ਜਾਣਾ ਅਹ ਅ ਸਾਰਾ ਅਨੰਦ-ਅਨੰਦ ਬਣ ਜਾਂਦਾ, ਸਾਰਾ ਘਰ ਵਿਚ।
ਕੋਈ ਨਹੀਂ ਤੁਹਾਡੀ ਵਾਈਫ ਵੀ ਆਣਗੇ, ਫੇਰ ਹੋਰ ਮਜੇ ਆਣਗੇ।
ਦੇਖੋ ਉਹਨਾਂ ਨੂੰ ਮੈਂ ਕਿਹਾ ਜਾਓ ਤੁਸੀਂ, ਕਹਿ ਰਹੇ ਨੇ ਜਾ ਦੇਖੋ ਚਲੇ ਜਾਂਨੇ ਹਾਂ ਹਲੇ। ਤੇ ਉਹ ਨਾਲ ਨਾ ਮੇਰੇ ਭੈਣਾਂ ਨੇ ਆਣਾ ਵੇ, ਤੇ ਉਹ ਫਿਰ ਹਫ਼ਤਾ ਰੁਕਣਗੇ, ਉਹ ਹਫ ਤੋਂ ਬਾਅਦ ਜਾਣਗੇ ਮੈਂ ਤੁਸੀਂ ਚੱਕਰ ਲਾਓ ਕੋਈ ਨੀ, ਵੈਸੇ ਹੁਣੇ ਮੀਨੇ ਪਹਿਲੇ ਤੇ ਗਏ ਨੀ ਉਹ, ਆਏ ਨੇ ਵਾਪਿਸ।
ਮੈਂ ਕਿਹਾ ਮਹੀਨਾ ਵੀ ਨੀ ਹੋਇਆ ਤੁਹਾਨੂੰ ਵਾਪਸ ਆਇਆ, ਤੁਸੀਂ ਘਰੇ ਜਾਣਾ ਹੋਏ, ਮੈਂ ਕਿਹਾ ਚਲੋ ਤੁਹਾਡਾ ਮਨ ਏ ਚਲੇ ਜਾਓ।
ਹਾਂਜੀ, ਉਹ ਥੋੜਾ ਐ ਹੁੰਦਾ ਕੀ ਸਾਰੇ ਸਿਸਟਰ ਆਏ ਨੇ, ਤੇ ਅਸੀਂ ਥੋੜੇ ਮਿਲ ਲੀਏ, ਬੈਠ ਲੀਏ ਉਹਨਾਂ ਨਾਲ।
ਕਿਉਂ -ਕਿਉਂ ਬੰਦਾ ਕਿ ਚਾਅ ਨਾਲ ਜਾਂਦਾ, ਜਦੋਂ ਹੁੰਦਾ ਮੌਕੇ ਤੇ ਬੰਦਾ ਜਾਂਦਾ, ਜਦੋਂ ਛੁੱਟੀਆਂ ਪੈ ਗਈਆਂ, ਅੱਗੇ ਪਿੱਛੇ ਕੌਣ ਜਾਂਦਾ। ਰੱਖੜੀ ਦੇ ਮੰਨ ਲਓ ਜਾਣਾ ਪੈ ਗਿਆ, ਉਹ ਕੋਈ ਬੰਦਾ ਤਿਉਹਾਰ ਜਾਂਦਾ ਕਿੱਥੇ
ਹਾਂਜੀ-ਹਾਂਜੀ, ਜਾ ਫਿਰ ਵਿਆਹ ਵਗੈਰਾ ਹੋ ਗਿਆ ਓਦੋਂ ਇਕੱਠੇ ਹੋ ਜਾਂਦੇ ਬੰਦੇ। ਹਾਂਜੀ, ਹੋਰ ਵਿਆਹ ਤੇ ਵਿਆਹ ਤੇ ਫੋਟੋ ਬੜੀ ਸੋਹਣੀ ਆਈ ਦੀ ਆ ਸਾਰਿਆਂ ਦੀ, ਤੁਹਾਡੀ ਫੈਮਿਲੀ ਦੀ। ਬੱਚੇ ਦਾ ਤੁਸੀਂ ਵੈਲਕਮ ਵੀ ਕਰਵਾਇਆ ਸੀ, ਬਹੁਤ ਸੋਹਣਾ ਸੀ।
ਹਾਂਜੀ-ਹਾਂਜੀ-ਹਾਂਜੀ ਬੜਾ ਵਧੀਆ ਹੋ ਗਿਆ, ਵਿਆਹ ਤੁਹਾਡੀ ਤੇ ਫੋਟੋ ਜ਼ਿਆਦਾ ਤੇ ਬੜੀਆ, ਮੈਂ ਤੇ ਕਿਹਾ ਹਰ ਜਗ੍ਹਾ ਤੁਹਾਡੀ ਫੋਟੋ ਦਿਖਦੀ ਐ ਮੈਨੂੰ। ਤੁਸੀਂ ਜਿਵੇਂ ਫੋਟੋਗ੍ਰਾਫਰ ਨੂੰ ਕਿਹਾ ਹੋਵੇ, ਮੇਰੀ ਈ ਖਿੱਚਣੀ ਐ ਵੀ ਮੇਰੀ ਖਿੱਚਣੀ ਐ।
ਨਹੀਂ-ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਤੁਸੀਂ ਬੱਚੇ ਤੁਸੀਂ ਤੁਸੀਂ ਬੱਚੇ 'ਚ ਬਿਜ਼ੀ ਹੈਗੇ ਸੀ ਤਾਂ ਤੁਹਾਡੀ ਨੀ ਹੈਗੀ।
ਹਾਂ ਤੁਸੀਂ ਲੱਗਿਆ ਪੈਹੇ ਦਿੱਤੇ ਨੇ ਫੋਟੋਗਰਾਫ਼ਰ ਨੂੰ ਸਾਰੀਆਂ ਫੋਟੋਆਂ ਖਿੱਚਾਈਆਂ ਨੇ।
ਬਸ ਉਹ ਭਰਾ ਨੇ ਹੀ ਦਿੱਤੇ ਹੋਏ ਸੀ ਪੈਸੇ ਤੇ
ਅੱਛਾ ਮਤਲਬ ਸੱਚ ਗੱਲ ਨਿਕਲ ਗਈ ਆ ਸਾਹਮਣੇ ਅੱਛਾ ਹੁਣ ਮੈਂ ਪੁੱਛਾਂ ਸਾ ਅੱਛਾ ਸਾਡੇ ਲਈ ਪੈਹੇ ਦਿੱਤੇ।
ਬਸ ਤੁਸੀਂ ਨਾ ਥੋੜਾ ਬੱਚੇ ਕਰਕੇ ਲੇਟ ਪ੍ਰੋਗਰਾਮ ਤੇ ਆ ਰਹੇ ਸੀ ਨਾ ਤੇ ਤਾਂ ਕਰਕੇ ਤੁਹਾਡੀ ਫੋਟੋ ਲੇਟ- ਲੇਟ ਹੋ ਰਹੀ ਸੀ।
ਉਹ ਬੱਚਾ ਸੋਏ ਸੋਦਾ ਨੀ ਸੀ ਡੇ ਤੇ ਰੋਂਦਾ ਸੀ ਬੱਚਾ ਬੜਾ ਹੋ ਜਾਂਦਾ।
ਕੁਛ ਨਾ ਮਦਰ ਫੀਡ ਤੇ ਹੁੰਦਾ ਨਾ ਬੱਚਾ ਤੇ ਫਿਰ ਮਦਰ ਵੀ ਥੋੜ੍ਹਾ ਕੰਫਰਟ ਫੀਲ ਨਹੀਂ ਕਰਦਾ ਹੂੰ ਹਾਂ ਹੋਰ
ਬਸ ਵਧੀਆ ਜੀ ਸਭ ਵਧੀਆ
ਚ ਚੱਕਰ- ਚੁੱਕਰ ਲਾ ਲਿਆ ਕਰੋ ਕਦੀ ਘਰ ਹਸਬੈਂਡ ਨੂੰ ਮਿਲ ਲਿਆ ਕਰੋ ਉਧਰ
ਹਾਂਜੀ ਹੁਣੇ ਗੱਲ ਹੋ ਰਹੀ ਉਹਨਾਂ ਨਾਲ ਮੈਂ ਕਿਹਾ ਇੱਥੇ ਤੁਸੀਂ ਆ ਜਾਓ ਅਹ ਰੋਟੀ ਪਾਣੀ ਕਹਿ ਰਿਹਾ ਨਹੀਂ- ਨਹੀਂ ਮੇਰੇ ਅਜ ਵਾਰੀ ਏਥੇ ਮੈਂ ਤੇ ਕਹਿ ਰਹੇ ਸੀ ਉਹ ਕੁਛ ਸਿੱਖ ਲ ਸੀ ਮੇਰੇ ਕੋਲ ਆ ਜਾਓ ਟ੍ਰੇਨਿੰਗ ਕਰ ਲੋ। ਥਾਨੂੰ ਡੋਸਾ ਸਿਖਾ ਦਾਂਗੇ, ਮੋਮੋ ਸਿਖਾ ਦਾਂਗੇ, ਰੋਟੀ ਬਾਣੀ ਸਿਖਾ ਦਾਂਗੇ ਕ ਲੋੜ ਨਹੀਂ ਪੈਂਦੀ ਮੈਂ ਕਿਹਾ ਕਦੀ ਆਪਣੇ ਵਾਸਤੇ ਕਦੀ ਲੋੜ ਪੈ ਨ ਕਰਨਾ ਪੈਂਦਾ ਤੇ ਕਰ ਲੈਣਾ ਚਾਹੀਦਾ।
ਅ ਹਂ ਹਂ, ਬਸ ਉਹਨਾਂ ਨੇ ਉਹਨਾਂ ਨੇ ਨਾ ਕਦੀ ਕੀਤਾ ਨੀ ਨਾ। ਮੰਮੀ ਕਰਦੇ ਸੀ ਫਿਰ ਉਸ ਤੋਂ ਬਾਅਦ ਮੈਂ ਕਰਦੀ ਹਾਂ ਤੇ ਫੇਰ ਉਹਨਾਂ ਨੂੰ ਲੋੜ ਹੀ ਨਹੀਂ ਹੈ। ਤੇ ਹੁਨ ਮੈਂ ਆਈ ਹਾਂ ਤੇ ਹੁਨ ਥੋੜ੍ਹਾ ਉਹਨਾਂ ਨੂੰ ਹੋ ਰਿਹਾ।
ਹਾਂ ਮਤਲਬ ਗਏ ਹੋਈ ਗੱਲ ਕਹਿ ਰਹੇ ਸੀਗੇ ਮੈਂ ਕੋਈ ਨੀ ਮੈਂ ਕਿਹਾ ਅਸੀਂ ਆ ਕੇ ਬਣਾ ਲੈਂਦੇ ਹਾਂ ਕੁੱਛ ਕੈਰੇ ਨਹੀਂ- ਨਹੀਂ ਮਸੀ ਦੂਜੇ ਹੋ ਜਾਣਾ ਉਨ੍ਹਾਂ ਘਰ ਨੇ ਵੱਡੀ ਮੰਮੀ ਜੀ ਕਰ ਜਾਵਾਂਗੇ ਉੱਧਰ ਮੈਂ ਕਿਹਾ ਕੋਈ ਨੀ ਸ਼ਾਮੀ ਆਓ ਸ਼ਾਮੀ ਅਸੀ ਵੱਡੀ ਪਾਰਟੀ ਕਰਾਂਗੇ।
ਹਾਂਜੀ ਮੈਂ ਤੇ ਕਿਆ ਮੈਂ ਕਿਆ ਉਨ੍ਹਾਂ ਨੂੰ ਵੀ ਬਿਠਾਣਾ ਸੀ ਅ ਆਏ ਸੀ ਤੇ ਚਾਹ-ਪਣੀ ਕਹਿੰਦੇ ਨੈ ਬਿਠਾਇਆ ਸੀ। ਪਰ ਮੈਨੂੰ--! ਕਿਉਂ ਨਹੀਂ ਬਣਾਣੇ
ਅ ਚਾਹ ਆਂਦੀ ਮੈਨੂੰ ਕਹਿੰਦੀ ਮੈਂ ਬਣਾ ਦਿੰਦਾ
ਕਹਿੰਦੇ ਗੱਲਾਂ- ਗੱਲਾਂ'ਚ ਫਿਰ ਮੈਂ ਭੁਲ ਵੀ ਗਿਆ। ਤੇ ਮੈਨੂੰ ਆਂਦੀ ਵੀ ਨੀ ਸੀ ਤੇ ਰਹਿ ਗਿਆ ਕੋਈ ਨੀ ਮੈਂ ਅਗਲੀ ਵਾਰੀ ਬਣਵਾ ਦਾਂਗਾ।
ਨਈ, ਅਗਲੀ ਮਿਹਨਤ ਕਰੇਂਗੇ ਮੈਂ ਬਣਾਂਦਾਗਾ ਜਾਕੇ ਫਿਰ। ਪਾਂਡੇ ਮਾਝਣ
ਹਾਂਜੀ, ਤੁਹਾਡੇ ਹੱਥ ਦੀ ਚਾਹ ਪੀਤੀ ਹੋਈ ਹੈ। ਮੈਂ ਤੇ ਨੀ ਪੀਤੀ ਮਤਲਬ ਮੈਨੂੰ ਧਿਆਨ ਨ ਨਹੀਂ ਕਿ ਤੁਸੀਂ ਬਣਾਏ ਕਿ ਮੰਮੀ ਮੇਰੀ ਉਹ ਪੀ ਕੇ ਆਏ ਸੀ ਕਹਿ ਰਹੇ ਸੀ ਬੜੀ ਸੁਆਦ
ਅੱਛਾ-ਅੱਛਾ ਬਸ ਕਦੀ ਮਾਣ ਜਿਹਾ ਨੀ ਕੀਤਾ ਬਸ
ਤੇ ਮੈਂ ਆਵਾਂਗੀ ਮੈਂ ਸਪੇਸ਼ਲ ਤੁਹਾਡੇ ਹੱਥ ਦੀ ਪੀਣੀ ਜੇ ਚਾਹ
ਜੀ ਮੈਂ ਅ ਚਾਹ ਪੀਓ ਮੇਰਾ ਹੱਥ ਦਾ ਨਿੰਬੂ ਪਾਣੀ ਤੁਹਾਡਾ ਜੀਜਾ ਜੀ ਬੜੇ ਖੁਸ਼ ਪੀਦੇ ਨੇ। ਗੁਰਵਿੰਦਰ ਜੀ ਕਹਿ ਰਹੇ ਸੀਗੇ ਆਵਾਂਗੇ ਮੈਂ ਕਿਹਾ ਜਲਦੀ ਆਓ। ਜਦੋਂ ਆਏ ਸੀ ਹੁਣ ਪਿਛਲੀ ਵਾਰ ਆਏ ਸੀ ਫਿ ਕਹਿਰੇ ਬਣਾਓ ਉਦੋਂ ਫਿਰ ਮੈਂ ਉਹਨਾਂ ਨੂੰ ਪਪੀਤਾ ਸ਼ੇਕ ਪਿਆ ਤਾ ਸੀ।
ਹਾਂਜੀ-ਹਾਂਜੀ ਹਾਂ ਕੋਈ ਨੀ ਤੁਸੀਂ ਵੀ ਚੱਕਰ ਲਗਾਇਆ ਕਰੋ ਲਿਆਇਆ ਕਰੋ ਆਪਣੀ ਵਾਈਫ ਨੂੰ ਥੋੜਾ ਸਾਡੇ ਘਰ ਲੈ ਕਰ ਥੋੜਾ ਦਿਲ ਬਦਲੇਗਾ।
ਨਹੀਂ ਹੂੰ ਬਸ ਨ ਬਸ ਬ ਅੱ ਗੱਲ ਮੈਂ ਹ ਜਦ ਠੀਕ ਹੋਈ ਬੱਚਾ ਵੱਡਾ ਹੋ ਜਾਵੇਗਾ ਫਿਰ ਮੈਂ ਤੁਸੀ ਅਰਾਮ ਨਾਲ ਦੋ ਮਈਨੇ ਰਹਿ ਕੇ ਆਓ ਬਓ ਪੇਕੇ ਰੁੱਕੋ ਕੋਈ, ਨੀ ਹੁਨ ਥੋੜਾ ਬੱਚੇ ਦਾ ਹੁੰਦਾ ਨਾ ਫ਼ਰ।
ਦੇਖ ਲਓ ਫੇਰ ਉਹ ਨੀ ਰੁਕਦੀ ਤੁਸੀਂ ਕਿਆ ਕਰੋ ਹਫ਼ਤੇ ਵਸਤੇ ਫੇਰ ਉਹ ਰੁਕੇਗੀ।
ਨਾ ਸੀ ਥੇ ਦਾ ਕੀ ਫਾਇਦਾ ਏ ਇੱਥੇ ਦੂਰ ਜਾਏ ਬੰਦਾ ਇਂਦਾ ਹੱਥ ਲੱਕੇ ਠੱਪਾ ਕਰਕਾ ਆਣਾ ਹੁੰਦਾ। ਕੋਈ ਦੱਸ ਰੁਕੇ ਬੰਦਾ ਮਹੀਨਾ ਰੁਕੇ ਆਰਾਮ ਦੋ ਮਹੀਨੇ ਰੁਕੇ
ਹਾਂਜੀ, ਉਹ ਫਿਰ ਨਾ ਲੋਕਲ ਨਈ ਨਈ ਮੈਂ ਆਪਣੇ ਘਰ ਦੀ ਗੱਲ ਕਰ ਰਹੀ ਵੀ ਮੇਰੇ ਘਰ ਆਏ ਉੱਧਰ ਤੋਂ ਈ ਤੇ ਤਾਂ ਕਹਿ ਰੀਏ ਤੁਸੀਂ ਦੋ ਦੋ ਮੀਨੇ ਕਹਿੰਦੇ ਬਚਾਰੀ ਉਹ ਇੱਕ ਦਿਨ ਵੀ ਨੀ ਰੁਕ ਪਾਂਦੀ।
ਚਲੋ ਕੋਈ ਗੱਲ ਨੀ ਅੱਗੇ ਤੋ ਰੋਕ ਦਿਆ ਕਰਾਂਗੇ। ਹੂੰ ਚਲੋ ਠੀਕ ਹੈ ਜੀ ਵਧੀਆ ਜੀ ਸਭ ਜੀ-ਜੀ ਸ਼ੁਕਰ ਜੀ-ਜੀ ਹੁਣੇ ਕਰਾਂਗੇ ਜੀ ਦੁਬਾਰਾ।
ਹਾਂਜੀ ਠੀਕ ਹੈ ਜੀ ਓਕੇ- ਓਕੇ ਬਾਏ।